ਹੈਲੋ।
ਸਤਿ ਸ੍ਰੀ ਅਕਾਲ।
ਹੈਲੋ ਸਤਿ ਸ੍ਰੀ ਅਕਾਲ ਜੀ ਠੀਕ ਹੋ?
ਵਧੀਆ ਜੀ ਵਧੀਆ ਸ਼ੁਕਰ ਮਾਲਿਕ।
ਮੈਂ ਕਿਹਾ
ਮੈਂ ਕਿਹਾ ਨੀਚੇ ਆਈ ਸੀ ਮੈਂ ਆਪਾਂ ਗਾਂ ਰੱਖੀ ਗਾਂ।
ਅੱਛਾ ਅੱਛਾ।
ਅੱਛਾ।
ਹਾਂਜੀ।
ਕੀ ਬਣਾਇਆ?
ਆਪਾ ਆਪਾਂ ਅੱਜ ਬਣਾਇਆ ਸੀ ਸਾਂਬਰ।
ਹਾਂਜੀ ਦੱਸੀਏ।
ਅੱਛਾ ਜੀ। ਸੁਣ ਲੋ ਫੇਰ ਸਾਂਬਰ ਦੀ ਰੈਸਪੀ ਫੇਰ ਤੁਸੀਂ ਬਣਾ ਕੇ ਫੇਰ ਮੈਨੂੰ ਖਵਾਉਣਾ। ਹੈਲੋ ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ, ਸੁਣਦੇ ਹੋ, ਸੁਣਦੇ ਹੋ।
ਅਸੀਂ ਗੱਡੀ ਚ ਹੈਗੇ ਆ। ਆਵਾਜ਼ ਹ। ਪਰੋ